ਸਸ ਸ਼੍ਰੀ ਕਾਲ ਜੀ ਹੈਲੋ
ਹੈਲੋ
ਹਾਂਜੀ ਸਸ਼੍ਰੀ ਕਾਲ ਜੀ। ਹੈਲੋ, ਸਸ਼੍ਰੀ ਕਾਲ ਜੀ ਸਸ਼੍ਰੀ ਕਾਲ ਕਿਵੇਂ ਹੋ ਜੀ? ਹਾਂਜੀ ਠੀਕ ਐ ਜੀ। ਤੁਹਾਡੇ ਪਰਿਵਾਰ 'ਚ ਕਿਵੇਂ ਹੈ ਜੀ ਸਾਰੇ ਬੱਚੇ ਨਵੀਂ ਤਾਜਾ ਤੇ ਕੀ ਹੈ ਜੀ ਤੁਸੀਂ ਕੀ ਕੰਮ, ਕੀ ਕੰਮ ਕਰਦੇ ਹੋ ਤੁਸੀਂ ਜੀ।
ਕੀ ਆਵਾਜ਼ ਨੀਂ ਆ ਰਹੀ ਜੀ
ਆ ਰਹੀ ਏ ਜੀ ਆਵਾਜ਼ ਆ ਰਹੀ ਏ ਜੀ
ਹਾਂਜੀ ਬਹੁਤ ਘੱਟ ਆਵਾਜ਼ ਆ ਰਹੀ ਐ ਤੁਹਾਡੀ।
ਨਈ ਆ ਰਹੀ ਆ ਜੀ ਮੇਰੇ ਤੋਂ ਵੱਲੋਂ ਚਲੋ ਕੋਈ ਨੀ ਜੀ ਆਵਾਜ਼ ਤਾਂ ਐਵੇਂ ਆਏਗੀ ਜੀ।
ਅੱਛਾ ਜੀ। ਹੋਰ ਜੀ। ਤੁਹਾਡੇ ਆਂਲੇ ਨੇ ਫੋਨ ਦੀ ਐ ਨਾ ਥੋੜ੍ਹੀ ਜਿਹੀ ਮਲਬ ਆਵਾਜ਼ ਜ਼ਿਆਦਾ ਕਰੋ ਆਵਾਜ਼ ਬਹੁਤ ਘੱਟ ਆ ਰਹੀ ਆ ਤੁਹਾਡੀ। ਥੋੜੀ ਜਿਹੀੋ ਫੋ ਫੋਨ ਦੀ ਆਵਾਜ਼ ਵੈਲਲੂਮ ਜ਼ਿਆਦਾ ਕਰੋ ਇਹਦੀ ਕੋਈ
ਹਾਂਜੀ।
ਹਾਂਜੀ, ਹੁਣ ਆ ਰਈ ਏ ਅਵਾਜ਼।
ਮਤਲਬ ਆਪਾਂ ਜ਼ਮੀਨ ਮਤਲਬ ਜਦੋਂ ਜੇੜਾ ਦਿਹਾੜੀਦਾਰ ਬੰਦੈ, ਓਹ ਖੋਦ ਦੀ ਜ਼ਮੀਨ ਹੁੰਦੀ ਨੀ ਓੰਦੇ ਕੋਲ ਜੀ‌। ਹੈਲੋ, ਓਹ ਠੇਕੇ ਤੇ ਲੇਕੇ ਮਤਲਬ, ਹਾਂਜੀ। ਹਾਂਜੀ ਹਾਂਜੀ, ਠੇਕੇ ਤੇ ਲੈ ਕੇ ਮਤਲਬ ਗੱਲ ਓਹ ਕਰਦੇ ਐ ਵਾਹੁੰਦੇ ਐ ਜੀ। ਉੰਦੇ ਨਾਲ ਕੀ ਮਤਲਬ ਓਹ ਕੀ ਕਰ ਸਕਦੈ ਜੀ, ਅੱਜ-ਕੱਲ੍ਹ ਜ਼ਮੀਨਾਂ ਵਿੱਚ ਕੁਛ ਹੁੰਦਾ ਨੀ ਜੀ ਅੱਜ-ਕੱਲ੍ਹ। ਕੋਛ ਨੀ ਹੋ ਸਕਦਾ ਜ
ਦੇਖੋ ਜੀ। ਜ਼ਮੀਨਾਂ ਵਿੱਚ ਤਾਂ ਮੰਨ ਲੋ ਚਲ ਕੀ ਕੁਛ ਨੀ ਹੁੰਦਾ, ਪਰ ਜ਼ਿਮੀਦਾਰ ਨੂੰ ਤਾਂ ਏ ਕੰਮ ਏ ਜ਼ਿਮੀ ਦਾ ਜੇ ਹੁਣ ਜ਼ਮੀਨ ਹੈਗੀ ਓਹ ਦਾ ਕੰਮ ਈ ਔ ਰਹਿ ਗਿਆ। ਪੜ੍ਹਿਆ-ਲਿਖਿਆ ਨਹੀਂ ਹੋਗਾ ਓਹਨ ਤੋ ਜ਼ਿਮੀਦਾਰ ਏ ਕਰਨਾ ਪੈਣਾ ਹੈਗਾ। ਜੇ ਬਚਦਾ ਚੇਨੂੰ ਜੋ ਨਾ ਬਚ ਓਹ ਤਾਂ ਕਰਨ ਓਨੂੰ ਹੁੰਦੈ ਵੀ ਚੇ ਏਈ ਤੇ ਵਰ ਨਾ ਬਚਤ ਹੈਗਾ, ਅਗਲੀ ਵਾਰ ਬਚ ਜੂਗਾ ਜੀ।
ਹਾਂ, ਐਈ ਸੋਚ ਕੇ ਕਰਦੇ ਐ ਜੀ ਓਹ ਜ਼ਮੀਨਾਂ, ਹੂੰ। ਚੱਲ ਮਤਲਬ ਚੱਲ ਹੋਵੇ ਚੱਲ ਕੋਈ ਨੀ ਪਰ ਅਪ ਜਦੋਂ ਮਤਲਬ ਆ ਕਿਸਾਨ ਹੁੰਦੇ ਐ ਜੀ, ਉਹ ਮਤਲਬ ਚੱਲ ਜ਼ਮੀਨਾਂ ਵਾਹੁੰਦੇ ਐ, ਸਬਜ਼ੀ ਬੀਤਦੇ ਐ, ਸਭ ਕੁਛ ਬੀਤਦੇ ਐ ਓਹ। ਮਤਲਬ ਜਦੋਂ ਅਪਣੀ ਚੀਜ਼ ਦਾ ਰੇਟ ਨੀ ਲੱਗਦਾ ਜੀ ਜਦੋਂ ਬੋਲੀ ਤੇ ਜਾਂਦੇ ਐ। ਜਦੋਂ ਮੈਂ ਚਾਰ-ਪੰਜ ਰੁਪਏ ਲੱਗਦੀ ਐ, ਜਦੋਂ ਅਪਣੇ ਕੋਲ ਆਉਂਦੈ, ਮਤਲਬ ਬਜ਼ਾਰ ਚ ਆ ਕੇ ਦਰਮਿਨ ਹੁੰਦੇ ਐ, ਓ ਅਪਣੇ ਕੋਲ ਤੀਹ-ਪੈਂਤੀ ਔ ਤਿਗੁਣਾ ਚੋਂਗੁਣਾ ਹੋ ਜਾਂਦਾ ਐ ਜੀ। ਕੀ ਬਚੇ ਮਤਲਬ ਜਿਮੀਂਦਾਰ ਨੂੰ ਜੀ।
ਵੋ ਤੋ ਸਰ ਕਾਰ ਜਿਮੀਦਾਰ ਨਾਲ ਕਿਸਾਨਾਂ ਨਾਲ ਬੌਤ ਤ ਗ਼ਲਤ ਕਰ ਰਈ ਹੈਗੀ ਆ, ਜਿਹੜੀ ਅਪਣੇ ਕੋਲੋਂ ਪੰਜ ਰ ਪੇ ਚੀਜ਼ ਲੇ ਕੇ ਅਗਲੀ ਵੀਹ ਰੁਪਏ ਚ ਬੇਚ ਰਹੀ ਹੈਗੀ ਆ, ਤੇ ਤਾਂਹੀ ਤਾਂ ਹੁਣ ਜਿੰਮੇਦਾਰ ਹੈਗਾ ਜੇੜਾ ਕਿਸਾਨ ਦਾ ਇੱਕ ਕਰਜ਼ਾਊਤ ਹੋ ਜਾਂਦਾ ਹੈਗਾ।
ਹਾਂ, ਕਰਜਾਊ ਹੋ ਜਾਂਦੈ, ਬਾਅਦ ਚ ਵੀ ਚਰਾ ਕੀ ਕਰੇ ਕਰਜ਼ਾ ਚੱਕਦੈ, ਕਰਜ਼ਾ ਚੱਕਦੈ ਦੋ ਦੋ ਮਤਲਬ ਔ ਹੁੰਦਾ ਜੇ ਕਰਜ਼ਾ ਮਤਲਬ ਕਿੱਥੋਂ ਭਰੇ ਓਹ ਇੰਨਾ ਕਰਜ਼ਾ, ਏੰਨਾ ਕਰਜ਼ਾ ਹੋ ਜਾਂਦੈ ਬੀ ਓਦੇ ਕੋਲ ਕੁਛ ਹੁੰਦਾ ਹੀ ਨੀ ਓਹ ਮਤਲਬ ਐਵੇਂ ਫਿਰ ਬਾਦ ਚੋ ਆਤਮ-ਹੱਤਿਆ ਕਰਦੇ ਐ, ਕਿੰਨੇ ਸੁਸਾਈਡ ਕਰਦੇ ਅੱਜ-ਕੱਲ, ਪਤਾ ਹੀ ਐ ਤੁਆਨੂੰ, ਕਿਸਾਨ ਲੋਕ ਕੀ ਕਿੰਨੀ ਮਤਲਬ ਕਰਜ਼ਾ ਹੋ ਸੀਰ ਤੇ ਹੋ ਜਾਂਦੈ, ਉਹ ਉਹਨੂੰ ਕੁਛ ਬਚਦਾ ਨੀ ਓਹ ਸੋਚਦੈ ਵੀ ਮੇਰੀ ਐਹ ਜ਼ਮੀਨ ਹੈਗੀ ਐ। ਵੀ ਆ ਮਤਲਬ ਜੇ ਮੈਂ ਕਿਸੇ ਨੂੰ ਵੇ ਦਿੱਤੀ, ਜੇ ਗੈਹਣੇ ਦੇ ਦਿੱਤੀ ਤਾਂ ਮੇਰੀ ਕਿੰਨੀ ਬੇਸਤੀ ਹੋਏਗੀ। ਤੇ ਓਹ ਬਾਦ ਚ ਬਸ ਖੁਦ ਅਪਣੇ ਆਪ ਨੂੰ ਖਤਮ ਹੀ ਕਰ ਲੈਂਦੈ ਐ ਜੀ।
ਏਹ ਤਾਂ ਹੈਈ ਜਿਵੇਂ ਮੈਡਮਣ ਹੋ ਜੇ ਤੂੰ ਜ਼ਿਆਦਾ ਕਰਜ਼ਾ ਹੋ ਗਿਆ, ਬੰਦਾ ਸੋ ਸੋਚ ਕੇ ਬਸ ਮੈਨੂੰ ਏਕ ਹੀ ਰਾਹ ਆਂਦਾ ਸੁਸਾਇਡ। ਕਰਨਾ ਸੋਚਦਾ ਹੈਗਾ, ਬੀ ਏਸ ਤੋਂ ਮੈਂ ਪਿੱਛਾ ਛੁਡਾਵਾਂ। ਅਪਣੇ ਮਤਲਬ ਪੰਜਾਬ ਵਿੱਚ ਸਭ ਵੱਧ ਤੋਂ ਵੱਧ ਕੇਸ ਅਪਣੇ ਪੰਜਾਬ ਇਚ ਆ ਰਹੇ ਹੇਗ
ਹਾਂਜੀ-ਹਾਂਜੀ, ਸਹੀ ਗੱਲ ਐ ਜੀ, ਸਹੀ ਗੱਲ ਐ।
ਔਰ ਅਪਣੇ ਮੈਡਮ ਕੋਈ ਵ ਹੈਗੀ ਆ, ਕ ਜਮੀਨਦਾਰੀ ਏ ਕੇ ਹੋਰ ਕੋਈ ਕੰਮ ਕਰਦੇ ਹੈਗੇ।
ਜ਼ਿੰਮੀਦਾਰੀ ਹੈਗਾ ਜੀ ਸਾਡੇ ਤਾਂ, ਸਾਡੇ ਆਪਦੇ ਤਾਂ ਥੋੜ੍ਹੀ ਹੈਗੀ ਐਂ ਜੀ। ਉਵੇਂ ਤਾਂ ਪਰ ਓ ਥੋੜ੍ਹੀ ਬੌਤ ਲੇ ਲੇੰਦੇ ਆ ਠੇਕੇ ਤੇ ਜੀ, ਪਰ ਬਚਦਾ ਕੁਛ ਨੀ ਕਦੇ ਕੀ ਬੀਜ ਲਿਆ ਨਰਮਾ ਤਾਂ ਸਾਡੇ ਇਧਰ ਹੁੰਦਾ ਨੀ ਜੀ, ਹੁਣ ਤਾਂ ਪੈਲਾਂ ਅਸੀਂ ਮਤ ਤਲਬ ਨਰਮਾ ਪੈਲਾਂ ਨਰਮਾ ਬੀਜਦੇ ਸੀ ਜੀ, ਨਰਮੇ ਤੇ ਤਾਂ ਸੁੰਡੀਆਂ ਪੈ ਜਾਂਦੀ ਐ ਜੀ। ਮਤਲਬ ਓ ਸੁੰਡਿਆ ਫੇਰ ਓਹ ਮਤਲਬ ਮਿਹਨਤਾ ਇੰਨੀ ਕਰਦੇ ਐ, ਖਾਦ ਸਪਰੇ ਇੰਨਾ ਲੱਗ ਜਾਂਦੈ ਪੇਸਾ। ਜਿੰਨਾ ਲਾਉਂਦੇ ਆ, ਓਨਦੇ ਬੱਚਤ ਤਾ ਹੂੰਦੀ ਨੀ ਜੀ। ਫਿਰ ਬਤਲਬ ਹੁਣ ਅਸੀਂ ਸਬ ਜੀ ਬੀਜੀ ਐ, ਸਬਜ਼ੀ ਨਾਲ ਕੀ ਹੈਗਾ ਜੇ ਸਬਜ਼ੀ ਚ ਕੁਛ ਨੀ ਪੈਂਦਾ, ਓਹ ਤੋੜਦੇ ਹਾਂ ਕਰਦੇ ਹਾਂ ਸਪਰੇ ਕਰਦੇ ਹੈ। ਫਿਰ ਬਾਅਦ 'ਚ ਜਦੋਂ ਵੇਚਣ ਜਾਂਦੇ ਆ ਉੱਥੇ ਬੋਲੀ ਤਾਂ ਉਹ ਤਾਂ ਕੁਛ ਵਿਕਦਾ ਹੀ ਨਹੀ ਜੀ। ਰੇਟ ਨੀ ਲੱਗਦਾ, ਸਰਕਾਰ
ਹਾਂ ਰੇਟ ਨੀ ਪੈਂਦਾ ਮਿਹਨਤ ਕੀਤੀ ਹੁੰਦੀ ਇੰਨੀ ਪਹਿਲਾਂ ਉਹਨੂੰ ਬੀਜੋ ਫੇਰ ਉਹਨਾਂ ਨੂੰ ਇਹਨਾਂ ਉਹ ਸਪਰੇਆਂ ਕਰੋ। ਫਿਰ ਉਹਨਾਂ ਨੂੰ ਜਾਓ ਉਡਾਓ ਸਾਫ਼ ਕਰੋ ਲਿਫਾਫਾ ਵਿੱਚ ਪੈਕ ਕਰੋ।
ਹਾਂਜੀ ਸਹੀ ਗੱਲ ਮੌਕੇ ਤੇ ਆ ਕੇ ਆ ਪ੍ਰਮਾਤਮਾ ਹੀ ਉਹਨਾਂ ਦਾ ਕਿਸਾਨ ਦਾ ਵੇਰੀ ਬਣ ਜਾਂਦਾ ਹੈ ਜੀ। ਗੜੇਮਾਰੀ ਕਰ ਦਿੰਦਾ ਹੈ ਗੜੇਮਾਰੀ ਨਾਲ ਕਿੰਨਾ ਨੁਕਸਾਨ ਹੁੰਦਾ ਜੇ ਤੁਸੀਂ ਵੇਖੋ। ਦੇਖੋ ਕਿੰਨਾ ਨੁਕਸਾਨ ਹੁੰਦਾ ਜੀ ਹਾਂਜੀ ਬਹੁਤ ਜ਼ਿਆਦਾ ਹੁੰਦਾ ਹੈ ਜੀ।
ਗੜੇ ਮਾਰੀ ਨਾਲ ਫਸਲਾਂ ਲੋਕਾਂ ਦੇ ਕਣਕਾਂ ਨਹੀਂ ਹੋਈਆਂ ਮੁਆਵਜ਼ੇ ਨਾਲ ਕੀ ਬਣਦਾ ਕਿਸੇ ਪੰਜ ਪੰਜ ਜਾਰੇ ਮਿਲਦੇ ਇਹਦੇ ਨਾਲ ਕੀ ਬਣਦਾ ਸੀਗਾ।
ਹਾਂਜੀ ਸਹੀ ਗੱਲ ਹੈ ਜੀ। ਬਹੁਤ ਹੋ ਗਿਆ ਜੀ ਨੁਕਸਾਨ। ਹੋਰ ਬਸ ਆਹੀ ਤਾਂ ਹੀ ਤਾਂ ਕਹਿੰਦੇ ਆ ਵੀ ਮਤਲਬ ਵੀ ਗੜੇ ਮਾਰਨ ਇੰਨਾ ਨੁਕਸਾਨ ਹੋ ਜਾਂਦਾ ਵੀ ਬਾਅਦ 'ਚ ਉਹ ਫਸਲਾਂ ਕੋਈ ਕੰਮ ਨਹੀਂ ਆਉਂਦੀਆਂ ਕਿਸੇ ਦੇ। ਸਾਰਾ ਮਤਲਬ ਸਰ ਮਤਲਬ ਕਿਸਾਨ ਹਰ ਪਾਸੇ ਕਿਸਾਨ ਨੂੰ ਹੈਗੀ ਜੀ ਮਾਰ। ਨਾ ਤਾਂ ਉਹ ਕੋਈ ਕੰਮ ਨਹੀਂ ਕਰ ਸਕਦਾ ਨਾ ਉਹ ਦਿਹਾੜੀ ਤੇ ਜਾ ਸਕਦਾ। ਉਹ ਕੀ ਕੰਮ ਨਹੀਂ ਕਰ ਸਕਦਾ ਫਿਰ ਜਿਹੜਾ ਕਿਸਾਨ ਆਦਾ ਉਹਨ ਅਤੇ ਫੇਰ ਉਹ ਕੀ ਕਰੇ ਵਿਚਾਰਾ।
ਖਰਚੇ ਵੇਖੋ ਕਰਾਂ ਦੇ ਖਰਚੇ ਬੱਚਿਆਂ ਦੀਆਂ ਪੜ੍ਹਾਈਆਂ।
ਪੜ੍ਹਾਈਆਂ ਤਾਂ ਬਹੁਤ ਮਹਿੰਗੀਆਂ ਹੋ ਗਿਆ ਜੀ ਕਿੰਨਾ ਸੋਚਦੇ ਹਾਂ ਆਪਾਂ ਇੱਕ ਬੱਚ ਬੱਚੇ ਦੇ ਮਤਲਬ ਸਾਲ ਦਾ ਹੀ ਲੱਖ ਰੁਪਇਆ ਡੇਢ ਡੇਢ ਲੱਖ ਲੱਗ ਜਾਂਦਾ ਹੈ ਜੀ। ਉਹ ਕਿਸਾਨ ਵਿਚਾਰਾ ਕੀ ਕਰੇਗਾ, ਜਦੋਂ ਫਸਲ ਨਹੀਂ ਹੋਏਗੀ ਉਹ ਕੀ ਕਰੇਗਾ ਵਿਚਾਰਾ।
ਤੇ ਜੇ ਕਿਸਾਨ ਵਜੋਂ ਉਹ ਬੀਜੇਗਾ ਨਾ ਫਿਰ ਖਾਵੇਗਾ ਜੋ ਜਾ ਹੁਣ ਖਰਚਾ ਬੰਦਾ ਹੁਣ ਜੇ ਕਿੱਲੇ ਵਿੱਚ ਜੇ ਪੰਜਾਹ ਉਹਨੂੰ ਵੀਹ ਹਜ਼ਾਰ ਖਰਚਾ ਪਿਆ ਜਦੋਂ ਫਸਲੀ ਉਹਦੀ ਵੀਹ ਹਜ਼ਾਰ ਦੀ ਹੋਈ ਉਹਦੇ ਫਾਇਦਾ ਕੀ ਕੁਛ ਫਾਇਦਾ ਨ ਮਿਲਣਾ ਉਹਨੂੰ।
ਹਾਂ ਸਹੀ ਗੱਲ ਹੈ ਜੀ ਹਾਂਜੀ ਪਰ ਉਹ ਆ ਹੁਣ ਕਿੰਨੀ ਗਰਮੀ ਹੈਗੀ ਜੀ ਜਿਹੜਾ ਬਾਰਿਸ਼ ਦਾ ਟਾਈਮ ਹੈਗਾ ਹੁਣ ਹੁਣ ਬਾਰਿਸ਼ ਮਤਲਬ ਚਾਹੀਦੀ ਆ ਆਪਾਂ ਨੂੰ। ਨਹੀਂ ਝੋਨਾ ਤਾਂ ਇੱਧਰ ਹੁੰਦਾ ਜੀ ਸਾਡੇ ਇੱਧਰ ਝੋਨਾ ਤਾਂ ਹੁੰਦਾ ਹੈ ਪਰ ਮਤਲਬ ਪਾਣੀ ਨੀਗਾ ਜੀ ਇੰਨਾ। ਸਾਡੇ ਇੱਧਰ ਪਾਣੀ ਹਾਂਜੀ ਨਹੀ ਪਾਣੀ ਨੀ ਲੱਗਦਾ ਜੀ। ਹਨੇਰੀ ਪਾਣੀ ਅਸੀਂ ਤਾਂ ਇਹ ਦਿੱਕਤ ਇਹ ਵੀ ਮਤਲਬ ਆਹ ਸਰਕਾਰ ਨੂੰ ਚਾਹੀਦਾ ਵੀ ਨਹਿਰਾਂ ਵਾਸਤੇ ਮਤਲਬ ਵਧੀਆ ਮਤਲਬ ਪਾਣੀ ਦੇਵੇ ਜ਼ਮੀਨਾਂ ਵਾਸਤੇ ਜ਼ਿਆਦਾ ਟਾਈਮ ਦੇਵੇ। ਟਾਈਮ ਬਸ ਵ। ਵਾਰੀ ਹੈ ਕਿੰਨੀ ਟਾਈਮ ਵਾਰੀ ਉਦੀ ਹੈ ਬਸ ਅੱਧਾ ਘੰਟਾ ਘੰਟਾ ਇੰਨਨੀ ਹੁੰਦੀ ਹੈ। ਫੇਰ ਮਤਲਬ ਉਹ ਜੋਨਾ ਤਿਆਰ ਨਹੀਂ ਹੁੰਦਾ ਨਾ ਫਿਰ ਪੱਕਦਾ ਨਹੀਂ ਜੋਨਾ।
ਠੀਕ ਹੈ।
ਫਿਰ ਫਿਰ ਬੰਦਾ ਕੀ ਕਰਦਾ ਵਿਚਾਰਾ ਹੀ ਸੋਚਦੇ ਵੀ ਚਲ ਹੋਰ ਕੋਈ ਆਪਾਂ ਇੱਧਰ ਫਾਜ਼ਿਲਕਾ ਸਾਈਡ ਹੁੰਦਾ ਜੀ ਝੋਨਾ ਸਾਡੇ। ਇੱਧਰ ਬਹੁਤ ਹੁੰਦਾ ਹੈ ਜੀ ਝੋਨਾ ਉੱਧਰ ਪਾਣੀ ਬਹੁਤ ਹੈ ਜੀ। ਸਾਡੇ ਇੱਧਰ ਨੀ ਆ ਸਾਡੇ ਏਰੀਏ ਚ ਹੀ ਹੋਰ ਤਾਂ ਠੀਕ
ਹੈਲੋ ਆਵਾਜ਼ ਆ ਰਹੀ ਹੈ ਜੀ ਮੇਰੀ।
ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ। ਜੀ ਆਵਾਜ਼ ਵਧੀਆ ਆ ਰਹੀ ਹੈ ਜੀ।
ਅੱਛਾ ਜੀ।
ਆਵਾਜ਼ ਤਾਂ ਆ ਰਹੀ ਹੈ ਜੀ ਆਪ ਨੂੰ ਸੁਣ ਰਹੇ ਜੀ। ਆਪ ਨੂੰ ਤੁਹਾਨੂੰ ਸੁਣਦਾ ਪਿਆ ਜੀ।
ਆ ਰੀ ਐ ਤੁਹਾਡੀ ਬੜੀ ਦੀ ਵੀ ਵਾਜ਼ ਆ ਰਹੀ ਤਾਂ ਆਹ ਤੇ ਬਹੁਤ ਘੱਟ ਆਵਾਜ਼ ਆ ਰੀ ਹੈਗੀ ਐ ਚਲੋ ਸੁਣਦਾ ਹੈਗਾ ਜਿਵੇਂ ਦਾ
ਹੂੰ-ਹੂੰ ਚਲੋ ਨੀ ਮਿਹਨਤ ਆਉਂਦੀ ਐ ਔਰ ਤੁਹਾਡੇ ਜੀ ਜ਼ਮੀਨ ਹੈਗੀ ਆ ਜੀ।
ਸਾਡੇ ਹਾਂਜੀ ਹੈਗੀ ਐ ਜੇ ਜ਼ਮੀਨ
ਫਿਰ ਤੁਸੀਂ ਖੇਤੀ ਦਾ ਈ ਕਰਦੇ ਔ ਜੀ ਕੰਮ,
ਹਾਂਜੀ ਖੇਤੀ ਦਾ ਈ ਕਰਦੇ ਆ ਜੇ ਬਾਗ ਲੱਗੇ ਹੋਏ ਆ ਸਾਡੇ,
ਤੁਹਾਡੇ ਤਾਂ ਵਧੀਆ ਫਿਰ ਤਾਂ, ਬਾਗ ਵਧੀਆ ਲੱਗ ਜਾਂਦਾ ਵਧੀਆ ਮਤਲਬ ਹੋ ਜਾਣ
ਤੇ ਪਰ ਹੈ ਦੋ ਕਿੱਲੇ ਬਾਗ ਜਦੋਂ ਹੁਣ ਮੀਂਹ ਜਦੋਂ ਆਪਣੇ ਗੜੇ ਪਏ ਸੀ ਸਾਰਾ ਮਤਲਬ ਔ। ਚੜ੍ਹ ਗਿਆ ਹੈ ਨੀ ਵਿੱਚ ਕੁਛ ਉਹਦੇ ਹੁਣ
ਹੂੰ ਅੱਜ ਕੱਲ੍ਹ ਆਹੀ ਤਾਂ ਐ ਵੀ ਮਤਲਬ ਕਿਸਾਨਾਂ ਨੂੰ ਕੋਈ ਕਿੱਥੇ ਹੈ ਨੀ ਆਮਦਨ
ਹਾਂਜੀ,
ਕਿਸਾਨ ਨੂੰ ਹੈ ਨੀ ਆਮਦਨ ਕੀ ਕਰੇ ਵਿਚਾਰਾ। ਉਹ ਮਤਲਬ ਕਿਸਾਨ ਸਾਰਿਆਂ ਪਾਸੋਂ ਮਰ ਜਾਂਦਾ ਐ ਜੀ ਸਾਥ ਕੋ ਕਿਸਾਨੇ ਐਵੇਂ ਸੋਚਦਾ ਚੱਲ ਅਗਲੀ ਵਾਰ ਫਸਲ ਹੋਏਗੀ ਅਗਲੀ ਵਾਰ ਹੋਏਗੀ ਅਗਲੀ ਵਾਰ ਕਰਦੇ ਕਰਦੇ ਉਹ ਬੋਤ ਕਰਜ਼ਾ ਚੱਕ ਲੈਂਦੇ ਆਪਣੇ ਸਿਰ ਤੇ ਆਏ ਸਾਲ ਕੋਈ ਨਾ ਕੋਈ ਘਰੇ ਬਿਮਾਰੀ ਵੀ ਆ ਜਾਂਦੀ ਐ ਕੋਈ
ਸਬਜ਼ੀ ਬੀਜੀ ਸੀ ਉਹ ਵੀ ਨੀਂਦੀ ਵੱਲਾਂ ਬੁੱਲਾਂ ਬਿਲਕੁਲ ਨੀ ਚੱਲਣੀਆਂ ਹੈਗੀਆਂ ਸਬਜ਼ੀ ਬੀਜੀ ਸੀ ਵੇਚਣ ਖਾਤਰ ਤੋ, ਬਸ ਨਾ ਕੋਈ ਹੁਣ ਤਾਂ ਮੀਂਹ ਮਾ ਪੇ ਛੜ ਗਈਆਂ ਸਾਰੀਆਂ ਵੇਲਾਂ ਉਹ ਨੁਕਸਾਨ ਹੋਏ ਈ ਹੈਗਾ ਜੀ ਹੁਣ
ਹਾਂਜੀ ਗਰਮੀ ਬਹੁਤ ਹੋ ਗਈ ਨਾ ਫਿਰ, ਗਰਮੀ ਜ਼ਿਆਦਾ ਹੋ ਗਈ ਜੀ ਗਰਮੀ ਕਰਨ ਹੋ ਗਿਆ ਜੀ ਬਾਰਿਸ਼ ਮਤਲਬ ਪਰਮਾਤਮਾ ਜੇ ਬਾਰਿਸ਼ ਕਰਦੇ ਫਿਰ ਤਾਂ ਹੋ ਜਾਏਗੀ। ਜੇ ਪਰਮਾਤਮਾ ਨਾ ਕਰੇ ਫਿਰ ਕੀ ਹੋਏਗੀ ਜੀ।
ਸਟਾਰਟ ਹੋਈਆਂ ਸੀਗੀਆਂ ਜੀ ਹੁਣ ਉਹ ਬਿਲਕੁਲ ਨੀ ਹੈਗਾ ਹੁਣ ਤਾਂ
ਹਾਂਜੀ ਸਹੀ ਗੱਲ ਐ ਜੀ। ਸਹੀ ਗੱਲ ਐ ਇੱਕ ਤਾਂ ਮਤਲਬ ਬੀਜ ਵੀ ਮਾੜੇ ਆਉਦੇ ਆ ਜੀ ਅੱਜ ਕੱਲ ਹੋਵੇ ਕੀ ਜੇ,
ਹਾਂਜੀ ਪਿੰਡੀ ਲਾਈ ਸੀ ਉਹ ਕੋਈ ਕੰਮ ਦੀ ਨੀ ਨਿਕਲੀ ਬੀਜ ਤੰਗ ਦੇ ਨੀ ਨਿਕਲੇ
ਹਾਂ, ਸਾਡੇ ਵੀ ਇੱਧਰ ਐ ਸੀ ਮਤਲਬ ਬਿੰਡੀ ਮਤਲਬ ਬੀਜੀ ਸੀ ਉਹੀ ਮਤਲਬ ਬੀਜ ਕਈਆਂ ਦੇ ਤਾਂ ਛੋਟੀ ਛੋਟੀ ਦੇ ਮਤਲਬ ਹੁੰਦੇ ਆ ਬੂੰਟੇ ਲੱਗ ਜਾਂਦੇ ਆ ਸਾਡੇ ਤਾਂ ਹੋ ਗਈ ਪੰਜ ਪੰਜ ਫੁੱਟ ਦੇ ਹਜੇ ਉਹ ਭਿੰਡੀ ਲੱਗੀ ਨੀ ਔਦੇ ਤਾਂ
ਅੱਛਾ,
ਮਤਲਬ ਬੀਜ ਪਿੱਛੋਂ ਸਰਕਾਰ ਬੀਜ ਵੀ ਮਾੜਾ ਭੇਜਦੀ ਹੈ ਵੀ ਕਿਸਾਨ ਨੂੰ ਮਾਰਦੀ ਐ ਹਮੇਸ਼ੇ ਸਰਕਾਰ ਵਧੀਆ ਬੀਜ ਭੇਜੇ ਵਧੀਆ ਮਤਲਬ ਹੋਵੇ ਤਾਂ ਮਤਲਬ ਵਧੀਆ ਫਸਲ ਹੁੰਦੀ ਐ ਜੀ।
ਹੋਰ ਜੀ?
ਹੋਰ ਤਾਂ ਠੀਕ ਐ ਜੀ ਬਸ ਆਏ ਤਾਂ, ਕਿਸਾਨ ਮਤਲਬ ਸਾਰਿਆਂ ਪਾਸਿਓ ਮਾਰਿਆ ਜਾਂਦਾ ਐ ਜੀ।
ਆਪਣੇ ਬੱਚੇ ਕੀ ਕਰਦੇ ਹੈਗੇ ਆ ਹੁਣ
ਬੱਚੇ ਤਾਂ ਪੜ੍ਹਾਈ ਕਰਦੇ ਆ ਜੇ ਹੁਣ
ਅੱਛਾ ਜੀ, ਕਿਵੇਂ ਸਰਕਾਰੀ ਸਕੂਲ ਚ ਪੜ੍ਹਦੇ ਆ ਕੇ ਪ੍ਰਾਈਵੇਟ ਚ?
ਜੀ ਸਰਕਾਰੀ ਚ ਪੜ੍ਹਾਉਦੇ ਆਂ ਅਸੀਂ ਤਾਂ, ਸਾਡੇ ਕੈਂਦੇ ਤਾਂ ਵੀ ਸਾਡੇ ਕੋਲ ਏਨੀ ਜ਼ਮੀਨ ਹੈ ਨੀ। ਖੁੱਦ ਦੀ ਅਸੀ ਤਾਂ ਠੇਕੇ ਤੇ ਲੈ ਕੇ ਕਰਦੇ ਆਂ ਏਨੀ ਆਮਦਨ ਹੈ ਨੀ। ਕੀ ਕਰੀਏ ਅਸੀਂ ਤਾਂ ਮੈਹਗਾਈ ਕਿੰਨੀ ਹੋ ਗਈ, ਜੇ ਸਰਕਾਰੀ ਸਕੂਲੇ ਲਾਈਏ ਤਾਂ ਏਨੀ ਫਸਲ ਨੀ ਹੁੰਦੀ, ਏਨਾ ਫੇਰ ਕਰਜ਼ਾ ਚੁੱਕ ਕੇ ਥੋੜ੍ਹੀ ਮਤਲਬ, ਕਰਜ਼ਾ ਚੁੱਕ ਕੇ ਕੀ ਕਰਲਾਗੇ ਜੀ, ਬੱਚੇਆਂ ਨੂੰ ਕੀ ਪੜਾਲਾਗੇ ਜੀ। ਪਰ ਸ਼ੌਂਕ ਤਾਂ ਸਾਡੇ ਵੀ ਏਹੀ ਆ ਜੀ, ਅਸੀਂ ਵਦੀਆ ਕੋਈ ਕੋਰਸ ਕਰਾਈਏ। ਹਾਂਜੀ, ਦੋ ਬੱਚੇ ਐ ਜੀ ਮੇਰੇ ਦੋ ਬੱਚੇ ਐ। ਸੋਚਦੇ ਆਂ ਵੀ ਵਦੀਆ ਕੋਰਸ ਕਰਾਈਏ ਬੱਚੇ ਨੂੰ, ਪਰ ਸਰਕਾਰ ਕੋਈ ਦੇਵੇ ਸਹੂਲਤਾਂ ਤਾਂ ਚਲੋ ਕਰਵਾਈਏ।, ਤਾਂ ਸਰਕਾਰ ਕੁਛ ਨੀ ਕਰਦੀ ਗੀ।
ਸਰਕਾਰ ਜਲਦੀ ਸੁਣਾਈ ਨੀ ਕਰਦੀ ਜੀ।
ਹਾਂ, ਕੋਈ ਨੀ ਕਰਦੇ ਕੁਛ ਨੀ ਕਰਦੇ ਕੋਈ, ਸਾਰਾ ਕੁਛ ਬਸ ਜੇੜੇ ਵੱਡੇ ਲੋਕ ਹੁੰਦੇ ਐ, ਓ ਚਲੋ ਠੀਕ ਐ ਜੀ ਓਕੇ ਜੀ।